ਹੈ ਹੈਲੋ।
ਸੁਣਨ ਡਆ, ਅੱਜ ਤੁਆਡੇ ਓਥੇ ਦਾ ਮੌਸਮ ਕਿੱਦਾਂ ਵਾ?
ਸਾਡੇ ਇੱਥੇ ਤੇ ਮੌਸਮ ਬੋਹਤ ਖ਼ਰਾਬ ਆ ਸਾਡੇ ਘਰ 'ਚ ਸਿਰਫ ਗਰਮੀ ਹੀ ਗਰਮੀ ਆ, ਸਿਰਫ ਗਰਮੀ। ਸੋਚਿਆ ਹੀ ਆਹ ਘਰ 'ਚ ਲੋਕੀ ਜੇੜੇ ਆਉਂਦੇ ਆ ਓ ਤੇ ਕਹਿੰਦੇ ਆ ਤੁਹਾਡੇ ਘਰ 'ਚ ਤੇ ਠੰਡਾ ਰਹਿੰਦਾ ਹੋਊਗਾ, ਨੀਚੇ ਧਲਾ ਵਾ ਸਭ ਤੋਂ, ਅਸੀਂ ਵੀ ਕਹਿ ਦਿੰਦੇ ਹਾਂ। ਹਾਂ। ਅਹ ਕੱਲ ਸੋਨੀ ਦੀ ਮਾਂ ਆਈ ਸੀ ਨਾ ਰਾਤ ਨੂੰ, ਓ ਕਹਿੰਦੀ ਤੁਹਾਡਾ ਤੇ ਘਰ ਠੰਡਾ ਰਹਿੰਦਾ ਹੋਊਗਾ ਨੀਚੇ ਤੱਲਾ ਵਾ। ਮੈਂ ਕਹ ਤਾ, ਹਾਂ ਠੰਡਾ ਰਹਿੰਦਾ ਆ।
ਹਾਂ, ਤੇ ਏਨਾਂ ਨੂੰ ਏਦਾਂ ਈ ਬੋਲਣਾ ਚਾਹੀਦਾ ਵਾ।
ਕੀ ਦੱਸੀਏ ਕਿ ਨਈ ਸਾਨੂੰ ਬੋਹਤ ਗਰਮੀ ਲੱਗਦੀ ਏ ਏਥੇ ਤੇ ਬੋਹਤ ਗਰਮ ਨਈ ਇੱਧਰ ਅੱਗੇ ਵੀ ਗਰਮੀ ਹੀ ਹੈ, ਪੂਰਾ ਗਰਮ ਹੀ ਰਹਿੰਦਾ ਪਤਾ ਨਹੀਂ ਕਿਉਂ।
ਓ ਜ਼ਿਆਦੀ ਗਰਮੀ 'ਚ ਆਈ ਹੋਣੀ ਨਾ ਇਸ ਲਈ ਓਨੂੰ ਵੀ ਲੱਗਣ ਡਿਆ ਹੋਣਾ ਠੰਡਾ। ਪਤਾ ਨਾ ਓਨਾਂ ਘਰ 'ਚ ਕਿੰਨੀ ਗਰਮੀ ਰਹਿੰਦੀ ਆ।
ਯਾ ਹੋ ਸਕਦਾ ਵਾ, ਗਰਮੀ ਇਸ ਵਾਰ ਇਨੀ ਪੈਨ ਡੀ ਆ। ਤੇ ਸਾਨੂੰ ਇੰਨੀ ਕੁ ਵੀ ਜ਼ਿਆਦੀ ਲੱਗਣ ਡੀ ਐ, ਹੋ ਸਕਦਾ ਬਾਰ ਹੋਰ ਜ਼ਿਆਦੀ ਹੋਵੇ।
ਹਾਂ ਜਾਦੀ ਤੇ ਹੈਗੀ ਆ ਬਹੁਤ। ਜ਼ਿਆਦੀ ਆ ਕੱਟ ਥੋੜੀ ਆ ਬਹੁਤ ਪਰੇਸ਼ਾਨੀ ਕਰਨੇ ਚ ਮੇਰੀ ਤੇ ਫੇਰ ਕਿੰਨੀ-ਕਿੰਨੀ ਪਿੱਤ ਹੋ ਗਈ ਆ।
ਮੇਰੇ ਵੀ ਤੇ ਮੂੰਹ ਤੇ ਦਾਣੇ ਨਿਕਲੇ ਕਿੰਨੇ।
ਬਹੁਤ ਪਰੇਸ਼ਾਨ ਕਰਨ ਡੀ ਗਰਮੀ ਤਾਂ ਜਾਂਦੀ ਹੀ ਆ ਕਿਤੇ। ਪੋਡਰ ਤੇ ਲਗਾਉਂਦੇ ਆ। ਹ ਪਾਊਡਰ ਵੀ ਕਿੰਨਾ ਕੁ ਕੰਮ ਕਰਦਾ ਵਾ ਇੰਨੀ ਗਰਮੀ ਮੂੰਹ ਚ ਪੂਰੀ ਲੱਗਣ ਡਿਆ ਜਿੱਦੋਂ ਮੂੰਹ ਪੂਰਾ ਗਰਮ ਹੋਇਆ ਵਾ।
ਲੈਆ ਕੇ ਨਾ ਲੇਕਨ ਬਰਫ਼ ਕਿੱਥੋਂ ਮਿਲੂਗੀ ਔਨਲਾਈਨ ਬਰਫ਼ ਮੰਗਾ ਲੋ। ਉਹ ਲੀ ਮੰਗਉਂਦੇ ਹੁੰਦੇ ਹੀ ਸੱਤਰ ਸੱਤਰ ਰੁਪਏ ਦੀ ਬਰਫ਼ ਮੰਗਵਾਉਂਦੇ ਤੁਸੀਂ ਥੋੜ੍ਹੀ ਸਸਤੀ ਵੇਖ ਲੋ ਬਰਫ਼ ਮੰਗਗਾ ਕੇ ਬਰਫ਼
ਸਸਤੀ ਨਹੀਂ ਹੈ ਮਿਲਦੀ ਹੋਣੀ ਹੈ ਜੋ ਸਭ ਤੋਂ ਸਸਤੀ ਹੋਣੀ ਹੈ ਉਹੀ ਉਹਣੀ ਮੰਗਵਾਉਂਦੇ ਹੋਣੇ ਆ।
ਪਤਾ ਨੀ ਪਰਚ ਬਹੁਤ ਹੀ ਤੁਸੀਂ ਥੋੜੀ ਕੱਟ ਵਾਲੀ ਵੇਖਲੋ।
ਕੀ ਕਰਨੀ ਆ ਹੁਣ ਤਾਂ ਗਰਮੀ ਖਤਮ ਹੋ ਹੀ ਗਈ ਹੈ ਬਰਫ਼ ਵੀ ਕੀ ਕਰੀ
ਚਲੋ ਫੇਰ ਥੋੜਾ ਛ ਛੋਟੀ ਨੇ ਰੋਟੀ ਖਾ ਲੀ ਏ ਥੋੜਾ ਛੋਟੀ ਨਾਲ ਗੱਲ ਕਰੋ।
ਛੋਟੀ ਦੇਕਾਰ ਠੰਡੇ ਪਾਣੀ ਦੀ ਬੋਤਲਾਂ ਲੈ ਕੇ ਆਉਣੀਆਂ ਚਾਹੀਦੀਆਂ ਵਾ। ਤੇਲ ਵੀ ਘੱਟ ਲੱਗੂਗਾ ਜਾਣ ਚ ਉਹਦੇ ਘਰ। ਬਰਫ਼ ਦੀ ਗੱਲ ਕਰਨ ਡੇਆ ਕਿ ਤੇਰੇ ਘਰੋਂ ਹੀ ਲੈ ਆਉਣੀ ਚਾਹੀਦੀ ਜਿਹੜੀ ਸੱਤਰ ਰੁਪਏ ਦੀ ਔਨਲਾਈਨ ਮੰਗਵਾਉਣੀ ਹੈ।
ਹਰੇ ਬਾਪ
ਤੀਹ-ਚਾਲੀ ਰੁਪਏ ਖਰਚਾ ਹੋਗੇ ਤੇਰੇ ਘਰੋਂ ਲੈ ਆਓ।
ਹਾਂ ਸਹੀ ਗੱਲ ਆ ਤੇਲ ਚ ਸਹੀ ਗੱਲ ਆ। ਠੀਕ ਆ ਮੰਮੀ ਹੁਣੀ ਤੇ ਜਾਦਾ ਜਗਾਉਂਦੇ ਨੀ ਆ ਮੈਂ ਜਾਊਗੀ ਤੇ ਤੂੰ ਲੈ ਲਿਆ
ਹੁਣ ਕੀ ਹੁਣ ਤੇ ਖਤਮ ਹੋ ਗਿਆ ਵਾ ਗਰਮੀ ਦਾ ਟਾਈਮ ਵੀ।
ਨਹੀਂ ਲੇਕਿਨ ਫਿਰ ਵੀ ਇਹ ਗੱਲ ਸਹੀ ਕਹੀ ਜਿਹੜੀ ਸੱਤਰ ਰੁਪਏ ਦੀ ਥੋੜੀ ਜਿਹੀ ਮੰਗਵਾਉਣੀ ਆ ਬੰਦਾ ਤੀਹ ਰੁਪਈਏ ਖਰਚਾ ਕਰੂੰਗਾ ਤੇ ਤੇਰ ਪਆਊਗਾ ਤੇ ਆ ਕੇ ਕਰੋ ਡ ਕੇ ਸਗੋਂ ਜਾਦੀ ਜਾਊਗਾ ਹੋਰ। ਲੇਕਿਨ ਇਹੀ ਫਰਕ ਹੈ ਕਿ ਉਤਰਾ ਦੇ ਉਹ ਕਰ ਆਉਂਦੇ ਦੇਣ ਨੂੰ।
ਤੇ ਉਹ ਹੋਏ ਹੁਣੀ ਤੇ ਓਦਾਂ ਵੀ ਘੁੰਮਦੇ ਹੀ ਰਹਿੰਦੇ ਆ ਮੈਂ ਕਿਹੜੇ ਘਰ ਬਹਿੰਦੇ।
ਹਾਂ ਤੇ ਫੇਰ ਇਤਰ੍ਹਾਂ ਹੀ ਕਰ ਲਈ ਮੈਂ ਜਮਾ ਦਿਆ ਕਰੂੰਗੀ ਤੇਰੇ ਲਈ।
ਹੁਣ ਖ਼ਤਮ ਹੋ ਗਿਆ ਅਗਲੇ ਸਾਲ ਤੱਕ ਆਪਾਂ ਖੁਦ ਫਰਿਜ ਬਣਾ ਲੈਣੀ ਆ ਫਰਿਜ ਦੀ ਵੀ ਬਹੁਤ ਦਿੱਕਤ ਆ।
ਬਹੁਤ ਦਿੱਕਤ ਆ ਸਹੀ ਗੱਲ ਆ, ਵਾਸ਼ਿੰਗ ਮਸ਼ੀਨ ਦਾ ਤੇ ਫਿਰ ਵੀ ਚੱਲ ਹੀ ਜਾਂਦਾ ਵਾ।
ਕਿਉਂਕਿ ਨਾ ਤੇ ਆਪਾਂ ਫਰਿੱਜ ਚ ਬਾਸੀ ਸਬਜ਼ੀ ਰੱਖਦੇ ਹਾਂ ਨਾ ਆਟਾ ਰੱਖਦੇ ਆ ਨਾ ਕੁੱਛ ਰੱਖ ਲੈ ਆਵਾ ਕੱਲ ਹੀ ਥੋੜਾ ਥੋੜਾ ਕਦੀ-ਕਦੀ ਪਾਣੀ ਦਾ ਹੀ ਹੁੰਦਾ ਵਾ ਕਿ ਠੰਡਾ ਪੀਣ ਦਾ ਮਨ ਕਰਨ ਦਿਆ ਵਾ।
ਬਾਹਰੋਂ ਨਾਸ਼ਤਾ ਕਰਨ ਚ ਪੈਹੈ ਵੀ ਬਹੁਤ ਵੇਸਟ ਹੁੰਦੇ ਆ ਇਸੀ ਲੀਏ ਮੈਨੂੰ ਆਟਾ ਸਹੀ ਲੱਗਦਾ ਵਾ। ਹੁਣ ਮੈਂ ਪੂਰਾ ਸਮਝ ਗਈ ਹਾਂ ਹੁਣ ਆਏ ਨਾ ਖਾ ਲੈਨੇ ਨਾ ਪਤਾ ਕੀ ਹੁੰਦਾ ਵਾ ਢਿੱਡ ਵੀ ਭਰਿਆ-ਭਰਿਆ ਰਹਿੰਦਾ ਵਾ।
ਮੈਂ ਤੇ ਇੰਨੇ ਸਾਲ ਦੀ ਬਣਾ-ਬਣਾ ਕੇ ਪਰੇਸ਼ਾਨ ਹੋ ਕੇ ਹੁਣ ਉਹ ਬਣਾਉਂਦੀ ਏ।
ਨਈ ਮੈਂ ਇਸ ਲਈ ਵੀ ਬਣਾਉਂਦੀ ਨ ਮੇਨ ਚੀਜ਼ ਪਤਾ ਕੀ ਆ ਰਾਤੀ ਨਾ ਵਿੱਚ ਬਾਹਰੋਂ ਖਾ ਖਾ ਕੇ ਰ ਰੋਟੀਆਂ ਖਾਣ ਦੀ ਇੱਕਦਮ ਆਦਤ ਨਈ ਰਹੀ। ਇਕਦਮ ਉਹਦੀ ਆਦਤ ਨੇ ਰੋਟੀਆਂ ਖਾਣ ਦੀ ਉਹਨੂੰ ਲੱਗਦਾ ਸੀ ਬਾਹਰ ਦਾ ਹੀ ਨਾਸ਼ਤਾ ਕਰਨਾ ਵਿ ਬਾਹਰ ਦੀਆ ਹੀ ਚੀਜ਼ਾਂ ਖਾਣੀਆਂ ਵਾ ਰੋਟੀ ਨਈ ਖਾਣਾ ਮੰਗਦੀ ਹੁੰਦੀ ਹੈ ਰਾਤ ਨੂੰ ਵੀ ਫਿਰ ਇਸ ਲਈ ਆਦਤ ਰੱਖੋ ਨਾ ਰੋਟੀਆਂ ਰੂਟੀਆਂ ਖਾਣੀਆਂ ਫਿਰ ਠੀਕ ਖਾ ਲੇਂਦੇਹੈ
ਪਹਿਲਾਂ ਤਾਂ ਫਿਰ ਚਾ ਪਰੌਂਠਾ ਖਾ ਵੀ ਲੈਂਦੀ ਸੀ ਛੋਟੀ ਸੀ ਤੇ ਹੁਣ ਤੇ ਇੱਕਦਮ ਹੀ ਖਾਣਾ ਮੰਗਦੀ ਆ ਕੁਛ ਬਣਦਾ ਵਾ ਦੂਜਾ ਤੇ ਖਾਂਦੀ ਤੇ ਜਦੋਂ ਤਨੇ ਡੁ ਰੋਟੀ ਛੱਡੀ ਆ ਮੈਂ ਵੀ ਪਰੌਠੇ ਬਣਾਉਉਣ ਨੀ ਡਈ ਸਵੇਰੇ ਇਹ ਹੁਣ ਵੀ ਦੂਜਾ ਹੀ ਦੂਜਾ ਨਾਸ਼ਤਾ ਲੈ ਜਾਂਦੇ ਆ
ਟਿਫਿਨ 'ਚ ਕੀ ਖਾਂਦੇ ਫਿਰ ਬੱਚੇ
ਨਹੀਂ ਤੈਨੂੰ ਦੂਜਾ ਦੂਜਾ ਲੈ ਕੇ ਜਾਂਦੇ ਉਹੀ ਮੈਂ ਵੀ ਖਾ ਲੈਂਦੀ ਕਦੀ ਪਾਸ ਤਾਂ ਚਾਓਮਨ ਅ ਯ ਕੁਛ ਵੀ
ਮੈ ਤੇ ਕਰਕੇ ਚਲ
ਇਸ ਲਈ ਰੋਟੀਆਂ ਬਣਾਉਣ ਹੀ ਨੀ ਤੈ ਸਵੇਰੇ
ਲੇਕਿਨ ਜੇ ਮੈਨੂੰ ਲੱਗਦਾ ਵਾ ਕਿ ਦੂਸਰੇ ਆਈਟਮਾਂ 'ਚ ਟਾਈਮ ਵੀ ਜ਼ਿਆਦਾ ਲੱਗਦਾ ਪਰੌਠਿਆਂ 'ਚ ਘੱਟ ਟਾਈਮ ਲੱਗਦਾ ਵ
ਹਾਂ ਥੋੜੇ ਤੇ ਏਕ ਵਰੀ ਚਾਹਤਰੋ ਤੇ ਤੁਰੰਤ ਪਰੌਠੇ ਲ ਆਲੋ ਉਥੇ ਟੈਮ ਨੀ ਲੱਗਦਾ ਵਾ
ਗੁਨਿਆ ਹੋਵੇ ਤੇ ਫਿਰਰ ਤੇ ਹੋਰ ਨੀ ਪਤਾ ਚੱਲਦਾ ਫਿਰਰ ਤੁਰੰਤ ਤੁਰੰਤ ਬਣ ਜਾਂਦੇ ਆ
ਹਾਂ ਲੇਕ ਠੀਕ ਆ ਹੁਣ ਤੇ ਕੋਈ ਖਾਂਦਾ ਹੀ ਨਹੀਂੀ ਪਰੌਂਠੇ ਤੇ ਫਿਰਰ ਬਣਾ ਕੇ ਖਕ ਉ ਤੋਂ ਠੀਕ ਚੱਲਦਾ ਸੀ ਤੇ ਮੈਨੂੰ ਬਣਾਉਣੇ ਹੀ ਪੈਂਦੇ ਸੀ ਨਾਲੇ ਹੁਣ ਤੇ ਖੁਦ ਵੀ ਲੇਟ ਨਾਲ ਉੱਠਣ ਡਿਆ ਨਾਸ਼ਤਾ ਤਾਂ ਕਰਦੇਨ ਚਾਹ ਵੀ ਨੀ ਪੀਣ ਡਿਆ
ਬੂਆ ਆਂਦੀ ਬਾਰੋ ਮੰਮੀ ਬਾਹਰ ਬਹੁਤ ਬਦਬੂ ਆਂਢੀ ਲੱਗਦਾ ਸਾਂਡ ਭਰ ਹੋਇਆ ਸੀ ਇਹਨਾਂ ਦਾ ਤੇ ਸਾਂਡ ਦਿਓ ਕਿਤੇ ਮੈਂਹਕਾ ਹੋਆ ਰੂਮ ਫਰੇਸ਼ਨਰ ਵਰਗੀ
ਪਤਾ ਨੀ ਕਹਿਣ ਡ ਸੀ ਕੁਛ ਕਿ ਇਹਦੇ ਚੱਲਦੇ ਬੜੀ ਮੰਮੀ ਬਾਹਰ ਬੈਠੀ ਰਹਿੰਦੀ ਹੈ
ਹਾਂ ਸਾਂਣ ਦੇ ਚਲਦੇ
ਕਿਉਂ ਉਹ ਕੀ ਕਰਦਾ ਵਾ ਕੱਪੜੇ ਖਾ ਜਾਂਦਾ ਵਾ
ਮੰਮਾ ਦੋਪਹਰੀ ਇੱਕ ਸਾਂਢ ਦੇ ਪੈਰ ਚ ਸੱਟ ਲੱਗੀ ਆ ਉਹ ਵੀ ਮਹਕਦਾ ਵਾ ਇਹ ਸਾਡ ਦਾ ਸ ਸਿਰ ਦਾ ਜੋ ਹੈਂਡਲ ਹੈ ਨਾ ਉਹਦਾ
ਉਹ ਚ ਸੱਟ ਲੱਗੀ ਆ ਤੇ ਮੱਖੀਆਂ ਕਵੇ ਉਹਨੂੰ ਨੂਚਦੇ ਆ ਖਾਂਦੇ ਆ ਪੀਂਦੇ ਆ ਤੇ ਫੇਿਰ ਇਹ ਹੁੰਦਾ ਵਾ ਇਸ ਲਈ ਮੰਮੀ ਤੇ ਉਹ ਆਉਂਦੇ ਨੇ ਜਦੋਂ ਕੱਪੜਿਆਂ ਚ ਚਿਪਕ ਜਾਂਦੇ ਆ ਤੇ ਮੈਂਹਕ ਦੇ ਤੇ ਮੰਮੀ ਨੇ ਫਿਰ ਕੱਪੜੇ ਦੁਬਾਰਾ ਤੋਂ ਧੋਣੇ ਤਾਉਣੇ ਪੈ ਜਾਂਦੇ ਆ ਫਿਰ ਗੀਣ ਵੀ ਲੱਗਦੀ ਆ ਅਤੇ ਇਸ ਲਈ ਨਾ ਫਿਰ ਪਾ ਕੇ ਕੱਪੜੇ ਨਾ ਮੰਮੇ ਦਾ ਪੂਰਾ ਧਿਆਨ ਰੱਖਦੀ ਹੈ ਬਾਹਰ ਬਹਿ ਬਹਿ ਕੇ ਜਾਂ ਪੰਜ ਪੰਜ ਮਿੰਟ ' ਵੇਖ ਵੇਖ ਓ ਕੇ ਇਹ ਆ
ਕਿੰਨੀ ਗਰਮੀ ਲੱਗਣ ਡ ਨਾ
ਗਰਮੀਥੇ ਆ ਬਹੁਤ ਆਏ ਸਾਨੂੰ ਮਨੀ ਵਾਰੇ ਹਾਂ ਹੋਟਲ ਚ ਬਹਿਜਾ ਫੇਿਰ ਕੀ ਬਣਾਇਆ ਅੱਜ
ਅਹ ਚੌਲ ਕਾਲੀ ਦਾਲ ਤੇ ਆਲੂ ਪਟਲ ਦਾ ਭੁਜੀਿਆ
ਤੂੰ ਵੱਡੇ ਸਿਰਫ ਚਗਰਾ ਬਣਾਉਂਦੇ
ਜਗਾ ਕਿਉ ਬਣਾਾਉਂਦੀ ਉਹ ਕਹਿੰਦਾ ਮੈਂ ਕੁੱਝ ਨੀ ਕਰਨਾ ਮੈਂ ਸ਼ਾਮ ਨੂੰ ਸਿਰਫ਼ ਖੀਰ ਬਣਾਉਨੀ ਹੈ ਜਿੰਨੇ ਖਾਣੀਆਂ ਉਹ ਆਜੇ
ਅਰੇ ਕੁਛ ਆਪ ਸਾਨੂੰ ਹੀ ਕਰਨ ਦੀ ਗੱਲ ਥੋੜ੍ਹੀ ਕਰਨ ਡਏ ਆਪ ਤੇ ਬੰਦਾ ਖਾਂਦਾ ਵਾ।
ਮਾਂਹੀ ਕਹਿੰਦੀ ਆਸੀ ਹਨ ਨੀ ਖਾਏਂਗੇ ਖੀਰ ਹਮ ਕੋ ਪਨੀਰ ਪਸੰਦ ਹੈ ਹਮ ਕੋ ਪਨੀਰ ਪਸੰਦ ਹੈ।
ਸੁਣ ਨਾ, ਉਹ ਚੰਗਾ ਵ ਤੇ ਏ ਹੀ ਏ ਪਰੋਣਿਆਂ ਵਰਗਈ ਉਹਨੂੰ ਚੰਗੀ ਰੋਟੀ ਖਵਾ। ਹੁਣ ਖਵਾਣਾ ਹੀ ਪੈਣਾ ਵਾ, ਤੈਨੂੰ ਭਾਵੇਂ ਇੱਕੋ ਪੈਕੇਟ ਕਿਵੇਂ ਮੰਗਾਓ?
ਨਹੀਂ, ਕੋਈ ਜ਼ਰੂਰੀ ਨਹੀਂ ਆ।
ਖਵਾ ਦੋ ਕਿ ਉਹਨੂੰ ਮੰਗਵਾ ਕੇ।
ਮੈਨੂੰ ਕਹਿੰਦੀ ਆ, ਹੁਣ ਪਾਪਾ ਨੂੰ ਤੂੰ ਗਿਫਟ ਦੇ- ਤੂੰ ਗਿਫਟ ਦੇ ਹਾਂ। ਤੇ ਮੈਂ ਕਿਹਾ, ਮੇਰੇ ਕੋਲ ਤੇ ਪੈਸੇ ਨੀ ਆ, ਫੇਰ ਕਹਿੰਦੀ ਹਾਂ, ਪੈਸੇ ਤੇ ਮੇਰੇ ਕੋਲ ਵੀ ਨੀ ਆ, ਮੈਂ ਤੇ ਗਾਣਾ ਹੀ ਸੁਣਾ ਦੂੰਗੀ ਗਿਫਟ ਦੀ ਜਾਗਾ ਉਹ ਪਾਪਾ ਖੁਸ਼ ਹੋਜੂਗਾ, ਪਾਪਾ ਮੇਰਾ ਪਿਆਰ ਵੀ ਬਹੁਤ ਕਰਦਾ ਵਾ ਨਾ।
ਨਾ ਦਿਮਾਗ ਐਤ ਕ ਵੇਲਾ
ਉਹ ਵਾਲਾ ਗਾਣਾ ਸੁਣਾਣ ਡਈ ਸੀ, ਚੰਦਾ ਨੇ ਪੂਛਾ ਤਾਰੋ ਸ ਤਾਰੋ ਨੇ
ਤੇ ਖੁਸ਼ ਰਹਿਣਾ ਏ, ਖੁਸ਼ ਹੋ ਗਿਆ ਕਿ ਨਹੀਂ?
ਹਾਂ, ਖੁਸ਼ ਹੋ ਗਿਆ, ਉਲੂ ਵਾਲਾ ਗਾਣਾ ਵੀ ਬਹੁਤ ਪਸੰਦ ਉਹ ਕਹਿੰਦਾ, ਬਾਰ ਬਾਰ ਮੈਨੂੰ ਗਾ ਕੇ ਸੁਣਾ ਨਾ ਉਹੀ ਵਾਲਾ ਗਾਣਾ।
ਬਾਬਾਰੇ ਟੋਕਲੀ
ਜੇ ਆਪਾਂ
ਵਾਹ! ਤਕਲੀ ਨੂੰ ਵੇਹਲੋ, ਤਕਲੀ ਨੂੰ ਕਿੰਨੀ ਮਸਕੇ ਆਉਂਦੇ ਲਗਾਉਣੇ। ਹਾਂ, ਤਕਲੀ ਪੂਰੇ ਮਸਕੇ ਲਗਾ ਲਗੂ ਲੈਂਦੀ ਆ।
ਹਾਂ, ਹਾਂ ਉਹਨੂੰ ਬਹੁਤ ਕੁਛ ਆਉਂਦਾ ਵਾ।
ਫਿਰ ਖੀਰ ਬਣਾਣਾ, ਤੇ ਪੂੜੀਆਂ ਬਣਾਣਾ, ਜੇ ਖੀਰ ਦਾ ਹੀ ਪਲੈਨ ਹੈ ਤੇ
ਪਤਾ ਨੀ ਵੇਖਦੀ ਹਾਂ ਕੁੱਝ ਨਹੀਂ, ਤੇ ਮੈਂ ਤਾਂ ਦਾਲੀ ਬਣਾ ਲਈ। ਨੀ ਆ, ਮੈਂ ਤਾਂ ਸਵੇਰ, ਸ਼ਾਮ ਦੀ ਇੱਕੋ ਦਾਲ ਬਣਾਉਂਦੀ ਆ।
ਭੈਣ ਮੈਨੂੰ ਇਹ ਕੰਮ ਬਹੁਤ ਪਸੰਦ ਆ, ਮੈਂ ਵੀ ਉਹੀ ਕਰਦੀ ਹਾਂ। ਕਿਉਂਕਿ
ਇਹਦੇ 'ਚ ਟਾਈਮ ਬਚਦਾ ਵਾ, ਮਿਹਨਤ ਬਚਦੀ ਵਾ, ਆਪਣੇ ਨੂੰ ਬਹੁਤ ਆਰਾਮ ਮਿਲਦਾ ਵਾ।
ਮੈਨੂੰ ਵੀ ਠੀਕ ਆ, ਸਵੇਰੇ ਬਣਾ ਲੋ, ਰਾਤ ਨੂੰ ਵੀ ਖਾ ਲੋੋ। ਬਧ ਉਧਰ ਰਾਣੀ ਆਂਟੀ। ਰਾਣੀ ਆਂਟੀ ਵੀ ਕਹਿਣ ਡਈ ਸੀਗੀ। ਪੰਜਾਬ ਵਾਲੇ ਤੇ ਰਾਤ ਨੂੰ ਬਣਾ ਲੈਂਦੇ ਆ, ਉਹੀ ਹੁਣੇ ਸਵੇਰੇ ਖਾ ਲੈਂਦੇ ਆ।
ਅੱਛਾ, ਲੱਗਦਾ ਉੱਥੇ ਆ ਕੰਮ ਹੁੰਦਾ ਵਾ, ਇਸ ਲਈ ਇਹ ਵੀ ਇਸ ਤਰ੍ਹਾਂ ਹੀ ਕਰਦੇ ਵੀ ਰਾਤ ਨੂੰ ਬਣਾ ਲੈਂਦੀ, ਤੇ ਸਵੇਰੇ ਉਹੀ ਖਾਂਦੇ, ਦੁਪਹਿਰੇ ਫੇਰ ਅਸੀਂ ਵੀ ਰਾਤ ਨੂੰ ਬਣਾਉਂਦੇ ਆ।
ਆਂਟੀ ਓਦਨ ਦੱਸਣ ਡਈ ਸੀ ਕਹਿੰਦੀ ਸ਼੍ਰੇਆ ਇੰਨੇ ਦਿਨ ਰਹਿ ਕੇ ਆਈ ਸੀ ਨਾ ਪੰਜਾਬ ਤੇ ਉਹ ਹੁਣੀ ਮਤਲਬ ਕ, ਉਹ ਪਤਾ ਨੀ, ਉਹ ਨੀ ਤਾਂ ਜ਼ਿਆਦਾ ਚੰਗੇ ਘਰ ਚ ਰਹਿ ਕੇ ਕਹਿ ਰਹੀ ਸੀ ਦੱਸਿਆ ਤੇ ਤੇ ਕਹਿੰਦੇ, ਉਹਨਾ ਨੇ ਜੋ ਵੀ ਬਣਾਉਣਾ ਨਾ, ਭਿੰਡੀ ਭਰ ਕੇ ਮਤਲਬ ਦੋ- ਤਿੰਨ ਆਈਟਮ ਜੋ ਵੀ ਉਹ ਸਭ ਉਹਨਾਂ ਨੇ ਸ਼ਾਮ ਨੂੰ ਬਣਾ ਲੈਣੇ ਵਾ। ਤੇ ਸਵੇਰੇ ਕਹਿੰਦੀ, ਖਾਲੀ ਰੋਟੀਆਂ ਲਾਉਂਦੇ ਆ ਤੇ ਫੇਰ ਖਾ ਲੈਂਦੇ ਆ।
ਹਾਂ, ਤਹੀਉ ਉਹ ਵੀ, ਇਸ ਤਰ੍ਹਾਂ ਹੀ ਕਰਦੀ ਆ। ਮੈਂ ਕਿਹਾ, ਨਾ ਉਹ ਦਿਨੇ ਰੋਟੀ, ਪਾਣੀ ਘੱਟ ਹੀ ਬਣਾਉਂਦੀ ਆ ਹੋਰ ਰਾਤ ਵਾਲਾ ਹੀ ਚਲਾਉਂਦੀ ਆ
ਰਾਤ ਵਾਲਾ ਤੇ ਮੈਨੂੰ ਸਵੇਰੇ ਖਾਣੱ
ਨਈ ਮੈਨੂੰ ਵੀ ਬੋਤ, ਮੈਨੂੰ ਬੋਤ ਗੰਦਾ ਲੱਗਦਾ ਵਾ। ਓਦਾ ਟੇਸਟ ਆ ਨਾ, ਜੋ ਪੂਰਾ ਚੇਂਜ ਹੋ ਜਾਂਦਾ ਪਤਾ ਨੀ ਕਿ, ਸਵੇਰ ਵਾਲਾ ਰਾਤ ਨੂੰ ਖਾ ਸਕਦੀ ਆ, ਤੋਂ ਦੁਪਹਿਰ ਵਾਲਾ ਲੇਕਿਨ ਓਈ ਜੇ ਰਾਤ ਵਾਲੀ, ਤੋਂ ਦੂਸਰੇ ਦਿਨ ਦੁਪਹਿਰੇ ਖਾਏਂਗੀ ਨਾ, ਪਤਾ ਨੀ ਓਦਾ ਟੇਸਟ ਜਾਂ ਖਤਮ ਹੋ ਜਾਂਦਾ ਵਾ ਚੀਜ਼ ਦਾ।
ਮੈਂ, ਤੇ ਇੱਕ ਹੀ ਵਾਰ ਮਾਂ ਹੀ ਬੋਤ ਛੋਟ ਟੀ ਜੀ ਸੀ, ਓਦੋਂ ਮੈਂ ਸੋਚਿਆ ਕਿ ਚੱਲ ਮੈਂ ਵੀ ਕਰਕੇ ਵੇਖ ਲੈਂਦੀ ਰਾਤ ਨੂੰ ਮੈਂ ਕਿ ਵਿਨਸ ਦਾ ਭੁਜੀਆ-ਉੁਜੀਆ ਬਣਾ ਲਿਆ ਸੀ, ਮੈਂ ਸਵੇਰੇ ਖਾਧਾ ਮੈਨੂੰ ਅੱ ਅਜੀਬ ਲੱਗਾ ਬੋਤ ਮਤਲਬ, ਬੋਤ ਲੱਗਾ ਜਿੱਦਾਂ ਕਿ ਖਰਾਬ ਈ ਹੋ ਗਿਆ ਮੈਂ ਨੀ ਕਦੀ ਦੁਬਾਰਾ ਓ ਆਲਾ ਕੰਮ ਕੀਤਾ।
ਮੈਂ ਵੀ ਨੀ ਕਰਦੀ ਸੀ, ਲੇ ਕੁਛ ਵੀ ਕਰਕੇ ਦਿਨੇ ਈ ਬਣਾ ਲਓ। ਮੇਰਾ ਤੇ ਇਸੀ ਲਈ ਅੱਜ-ਕੱਲ੍ਹ ਜ਼ਿਆਦਾਤਰ ਮੇਰਾ ਦਾਲ ਚੌਲ ਆਲੂ ਭੁਜੀਆ ਭੁੱਜਆ ਤਾਂ ਘੱਟ ਈ ਬਣਾਉਣੀ ਦਾਲ ਚੌਲ ਚੋਖੇ ਤੇ ਮੈਂ ਸੀਮੀਤ ਆ ਹਜੇ ਤੱਕ ਜ਼ਿਆਦਾਤਰ।
ਤੇ ਫਿਰ ਰਾਤ ਨੂੰ ਕੀ ਖਾਂਦੇ ਐ?
ਚੋਖੇ ਨਾ ਖਾ ਲੈਂਦੇ ਐ ਦਾਲ ਵੀ ਰਹਿੰਦੀ ਆ।
ਕੇੜਾ ਚੋਖਾ ਬਣਾਉਂਦੀ ਕੱਚਾ ਕੀ ਪੱਕਾ ਵਾਲਾ?
ਕੱਚਾ ਕਦੀ ਪੱਕਾ ਏਦਾਂ ਕਰਕੇ ਸੋ ਏਦੇ ਚੱਲਦੇ ਵੀ ਛੁੱਕੇ ਤੇ ਚੱਲਦੇ ਵੀ ਥੋੜਾ ਕਰਨਾ ਪੈਂਦਾ ਵਾ ਮੈਨੂੰ ਨਾ ਕੀ ਤਰ੍ਹਾਂ।
ਮੈਂ ਤੇ ਜੋ ਵੀ ਬਣਾਉਣਾ ਹੁੰਦਾ ਵਾ ਇਸ ਲਈ ਮੈਂ ਦੁਪਹਿਰੇ ਹੀ ਜ਼ਿਆਦਾ ਸਾ ਬਣਾ ਲੈਂਦੀ ਆ ਕਿ ਸ਼ਾਮ ਨੂੰ ਵੀ ਹੋ ਜਾਂਦਾ ਵਾ।
ਤੂੰ ਲੱਗਦਾ ਰੋਟੀ ਰੁਟੀ ਖਾ ਕੇ ਵੇਲੀ ਹੈ ਹੁਣ।
ਹਾਂ-ਹਾਂ ਮੈਂ ਰੋਟੀ ਖਾ ਕੇ ਈ ਕਾਲ ਕੀਤਾ ਸੀ।
ਦੇ ਸੌਉਂਦੀ ਨੀ ਆ ਅੱਜ-ਕੱਲ੍ਹ? ਪਹਿਲਾਂ ਤਾਂ ਤੂੰ ਇਹ ਗਟਰ-ਗਟਰ ਖਰਾਟੇ ਮਾਰਦੀ ਈ ਸੀ।
ਤੇ ਮੈਂ ਲੰਮੇ ਪਊਂਗੀ ਤੇ ਮੈਨੂੰ ਨੀਂਦ ਆ ਜੂਗੀ। ਓਦਾਂ ਵੀ ਮੈਂ ਸਵੇਰੇ ਏਨਾਂ ਨੂੰ ਸਕੂਲ ਘਲਾ ਕੇ ਹੁਣ ਸੌ ਜਾਣ ਡੀ ਆਂ ਤੇ ਫੇਰ ਮੈਂ ਅੱਠ ਕੁ ਵਜੇ ਨੂੰ ਉੱਠ ਤੇ ਛੇ ਵਜੇ ਦੋਵੇਂ ਹੀ ਚੱਲ ਜਾਣ ਡੀਆਂ ਵਾਂ ਤੇ ਫੇਰ ਮੈਂ ਸੌ ਜਾਂਦੀ ਫੇਰ ਮੈਂ ਅੱਠ ਵਜੇ ਉੱਠ ਕੇ ਕੰਮ ਕਰਦੀ ਆ ਤੇ ਫੇਰ ਇੰਨੀ ਲੇਟ ਤਾਂ ਉਠਾਂਗੀ ਤੇ ਫਿਰ ਨੀਦ ਕਿੱਥੋਂ ਆਉਣੀ ਆ।
ਹਾਏ ਤੂੰ ਅੱਠ ਵਜੇ ਉੱਠਦੀ ਫਿਰ ਵੀ ਕਹਿੰਦੀ ਨੀਂਦ ਨੀ ਆਉਣਦੀ ਮੈਂ ਨੌ ਵਜੇ ਉੱਠਦੀ ਮੈਨੂੰ ਫਿਰ ਵੀ ਨੀਂਦ ਆਉਂਦੀ ਆ।
ਤੇ ਮੈਂ ਹੁਣੇ ਲੰਮੇ ਪਊਂਗੀ ਨਾ ਜਾ ਕੇ ਅੱਜ
ਮੇਨ ਚੀਜ਼ ਨਾ ਛੋਟੇ ਬੱਚੇ ਦੇ ਨਾਲ ਪਤਾ ਬੋਤ ਥਕਾਵਟ ਹੋ ਜਾਂਦੀ ਆ।
ਨਾ ਓ ਤੇ ਥਕਾਵਟ ਦੀ ਗੱਲ ਸਭ ਨੂੰ ਈ ਆ। ਲੇਕਿਨ ਹੁਣੈ ਮੈਂ ਅੰਦਰ ਲਮੇ ਪੈਂਦੀ ਤੇ ਮੈਨੂੰ ਨੀਂਦ ਆਉਂਦੀ। ਹੁਣ ਨਾਲੇ ਸਾਡਾ ਘਰ ਵੀ ਨਾ ਗਰਮ ਲੱਗਣ ਡਆ ਨਾ ਕਿ ਨੀਂਦ ਆਉਣੀ ਵੀ ਕਿੱਥੋਂ ਪੂਰੇ ਤਪਣ ਪਿਆ ਵਾ।
ਹਾਂ ਉਤੋਂ ਮੈਂ ਏਦੀਆਂ ਲੀਕਾਂ ਪਾਤੀਆਂ ਕਾਪੀ 'ਚ ਫੜ ਕੇ ਬਹਿ ਕੇ। ਤੇ ਮੈਨੂੰ ਹੋਰ ਨੀਂਦ ਆਈ ਜਾਣ ਡੀ ਮੇਰੀ ਅੱਖਾਂ ਪੂਰੀ ਭਾਰੀ ਹੋ ਗਿਆਂ। ਚੱਲ ਕੀ ਕਹਨ ਡੀ ਆਂ। ਕੀ ਸੋਂ ਜਾਂਦੀ ਆਂ ਫਿਰ ਬਾਦ 'ਚ ਗੱਲ ਕਰੂੰਗੀ।
ਹਾਂ-ਹਾਂ ਚੱਲ ਠੀਕ ਐ, ਹੁਣ ਫਿਰ ਮੈਂ ਬਾਦ 'ਚ ਕਰੂੰਗੀ, ਚਲੋ ਠੀਕ ਐ ਬਾਦ ਚੋਂ ਕਰਦੀ ਆ ਹਨਾ।
ਹਾਂ ਠੀਕ ਐ।